ਹੈੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਸਰ ਕਿਵੇਂ ਔ, ਤੁਸੀ ਵਧੀਆ ਸਰ ਹੋਰ ਕੀ ਕਰ ਰਹੇ ਸੀ
ਬਸ ਬੈਠੇ ਜੀ ਸੀ ਦੁਕਾਨ ਤੋਂ ਫ੍ਰੀ ਹੋ ਕੇ ਥੋੜਾ ਜਿਹਾ, ਹੁਣ ਘਾਰ ਆਏ ਸੀ
ਓਕੇ ਠੀਕ ਠੀਕ ਹੈ ਸਰ ਹੋਰ ਚਾਹ ਵਗੈਰਾ ਪੀ ਲਈ ਤੁਸੀਂ
ਹਾਂ ਚਾਹ ਵਗੈਰਾ ਤੇ ਘੱਟ ਪੀਂਦੇ ਆਂ ਪੀਂਦੇ ਹੀ ਨੀ, ਮਤਲਬ ਦੁੱਧ ਵਗੈਰਾ ਲੋਕ ਪੀ ਲਈਦਾ ਕਦੀ ਕਦੀ
ਅੱਛਾ ਠੀਕ ਹੈ ਫਿਰ ਠੀਕ ਹੈ ਚਲੋ ਨਹੀਂ ਨਹੀਂ ਸਰ ਮੈਂ ਨੀ ਪੀਂਦੀ ਕਦੀ
ਅੱਛਾ ਚਲੋ ਵਧੀਆ ਗੱਲ ਹੈ ਮਤਲਬ ਸਰੀਰ ਲਈ ਠੀਕ ਵੀ ਨਹੀਂ‌ ਹੈ ਨਾ ਆ ਚੀਜ਼ ਚਲੋ
ਹਾਂਜੀ ਹਾਂਜੀ ਹੁਣ ਤਾਂ ਦੇਖੋ ਗਰਮੀ ਚ ਚ, ਤਾਂ ਵੈਸੇ ਹੀ ਲੋਕੀ ਘੱਟ ਪੀਂਦੇ ਨੇ ਹਾਂਜੀ ਹਾਂਜੀ ਹਾਂਜੀ ਇਸ ਕਰਕੇ
ਹਾਂ ਬਾਕੀ ਜਿਹਨਾਂ ਨੂੰ ਆਦਤਾਂ, ਫਿਰ ਉਹ ਤੇ ਕਈ ਤੇ ਗਰਮੀ ਸਰਦੀ ਸੇਮ ਟਾਈਮ ਦੋ ਵਾਰੀ ਪੀਣੀ ਪੀਣੀ ਲੋਕਾਂ
ਜਿਹਨਾਂ ਨੂੰ ਆਦਤ ਪਈ ਹੋਈ ਆ ਦੇਖੋ ਮੇਰੀ ਫੈਮਿਲੀ ਆ ਜਿਵੇਂ ਹੁਣ ਉਹਨਾਂ ਨੂੰ ਆਦਤ ਉਹ ਵੀ ਪੀਂਦੇ ਨੇ
ਅੱਛਾ
ਪਰ ਦੇਖੋ ਇਹ ਆ ਵੀ ਇੰਨੀ ਚਾਹ ਸਿਹਤ ਲਈ ਠੀਕ ਵੀ ਨਹੀਂ ਹੈਗੀ, ਤੁਹਾਨੂੰ ਪਤਾ ਗਰਮੀ ਦੇ ਵਿੱਚ ਤਾਂ ਖਾਸ ਕਰ ਤੇ ਹਾਂਜੀ ਕਿਉ ਗਰਮੀ ਦੇ ਵਿੱਚ ਤਾਂ ਵੈਸੇ ਹੀ ਦੇਖੋ ਤਜ਼ਾਬ ਵਗੈਰਾ ਜਾਂ ਐਵੇਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ
ਹਾਂ ਚਲੋ ਜੇ ਤੇ ਫਾਇਦਾ ਕਰਦੀ ਫੇਰ ਤੇ ਚਲੋ ਡੇਲੀ ਭਾਵੇਂ ਬੰਦਾ ਦੋ ਵਾਰੀ ਪੀਲੇ ਦਿਨ ਚ ਲੇਕਿਨ ਅ ਸਰਦੀ ਨੁਕਸਾਨ ਹੈ
ਵੀ ਅੱਪਾਂ ਨਾ ਇੰਡੀਆ ਦਾ ਟੈਂਪਰੇਚਰ, ਲਗਾ ਲੋ ਵੀ ਕਿੰਨਾ ਹੀ ਹੋ ਰਿਹਾ ਕਿ ਗਰਮੀ ਕਿੰਨੀ ਦਿਨ, ਪ੍ਰਤੀ-ਦਿਨ ਵੱਧਦੀ ਜਾ ਰਹੀ ਆ।
ਹਾਂਜੀ, ਹਾਂਜੀ, ਹਾਂਜੀ
ਉਸਦੇ ਹਿਸਾਬ ਨਾਲ ਹੀ ਆਪਾਂ ਨੂੰ ਆਪਣੀ ਡਾਇਟ ਲੈਣੀ ਚਾਹੀਦੀ ਆ ਖਾਣ-ਪੀਣ ਦੀ।
ਹਾਂ ਓ ਤੇ ਹੈ ਹੀ ਏ, ਬਾਕੀ ਮੇਨ ਗੱਲ ਏਹ ਨਾ ਜਿੱਦਾਂ ਹੁਣ ਪੈਲੇ ਵਾਲਾ ਕਿਸਾਨ ਜਿਵੇ ਕਿਸਾਨ ਹੁੰਦੇ ਸੀ ਲੋਕੀ, ਤੇ ਓ ਕੀ ਕਰਦੇ ਸੀ ਸੀ, ਜਿੰਨਾ ਮਰਜੀ ਖਾ ਪੀ ਲੈਣ, ਜੋ ਮਰਜੀ ਖਾਈ ਜਾਣ ਲੇਕਿਨ ਕੰਮ ਓਨਾਂ ਦੇ ਹਿਸਾਬ ਦੇ ਹੁੰਦੇ ਸੀਗੇ ਅ ਪੂਰਾ ਕੰਮ ਕਰਕੇ ਅਪਣਾ ਤੇ, ਸੇਹਤ ਠੀਕ ਈ ਰੈਂਦੀ ਸੀ। ਕੈਣ ਦਾ ਮਤਲਬ ਕਿ, ਅ ਚੀਜਾ ਪਚ ਜਾਂਦੀਆਂ ਹੁੰਦੀ ਸੀ, ਪਾਵੇ ਕੁਛ ਵੀ ਖਾਯਾ, ਪਾਵੇ ਚੰਗੀ ਚੀਜ ਖਾਈ, ਪਾਵੇ ਮਾੜੀ ਖਾਈ, ਕੁਛ ਵੀ ਓਹ ਪਚ ਜਾਂਦਾ ਹੁੰਦਾ ਹੀ। ਉਸ ਸਾਬ ਦਾ ਕੰਮ ਹੁੰਦਾ ਸੀ ਓਨਾਂ ਦਾ, ਪਰ ਹੁਣ ਤੇ ਮਸ਼ੀਨਾਂ ਕਰਕੇ ਜਾਦਾਤਰ ਮਸ਼ੀਨਾਂ ਆ ਗਈਆਂ ਤੇ ਆਪਨੇ ਕੰਮ ਜਾਦਾ ਸੌਖੇ ਕਰਤੇ ਐ, ਤੇ ਕੈਣ ਦਾ ਮਤਲਬ ਓ ਬੰ ਬੰਦੇਆਂ ਦੇ ਜੇੜੇ ਕੰਮ ਓ ਘਟਾਤੇ ਨੇ, ਤੇ ਬੰਦੇ ਦੇ ਸਰੀਰ ਤੋਂ ਥੋੜਾ ਕੰਮ ਘੱਟ ਕਰਨਾ ਪੈਂਦਾ। ਉਸ ਸਾਬ ਨਾਲ ਫੇਰ ਸ਼ਰੀਰ ਵੀ ਓਨੀ, ਓਨੀ ਕਸਰਤ ਨਈ ਓ ਪਾਂਦੀ ਸਰੀਰ ਦੀ ਕੇ ਹਾਂਜੀ ਹਾਂ, ਸਰੀਰ ਦੀ ਉਨੀ ਕਸਰਤ ਨਹੀਂ ਹੋ ਪਾਂਦੀ ਕੇ ਓ ਸਰੀਰ ਓਨਾ ਖਾ ਸਕੇ, ਮਤਲਬ ਜਾਂ ਫੇਰ ਜੋ ਵੀ ਚੀਜਾ
ਹਾਂਜੀ, ਪੈਲਾਂ ਦੇਖੋ ਕੀ ਸੀ ਵੀ ਲੋਕ ਚਲੋ ਖੇਤੀਬਾੜੀ ਦੇ ਟੋਪਿਕ ਆਪਾ ਦੇਖੀਏ ਜੇ ਜਿਵੇ ਲੋਕ ਪੈਲਾਂ ਖੇਤੀਬਾੜੀ ਕਰਦੇ ਸੀ, ਓ ਬੋਲਦਾ ਰਾਹੀਂ ਕੈਂਦੇ ਸੀ, ਵੀ ਖੇਤ ਤਿਆਰ ਕਰਦੇ ਸੀ ਅਪਣੇ।
ਹਾਂਜੀ, ਹਾਂਜੀ।
ਹਾਂਜੀ, ਪਰ ਹੁਣ ਦੇਖੋ ਅੱਜ ਦੇ ਜਮਾਨੇ ਚ ਦੇਖਿਆ ਜਾਵੇ ਤੇ ਕਿੰਨੇ ਤਰਾ ਦੀ ਮਸ਼ੀਨ ਨਰੀ ਆ ਗਈ ਦੇਖੋ, ਹਰ ਇੱਕ ਚੀਜ ਲਈ ਹਨਾ ਆਪਾਂ ਦੇਖਦੇ ਹੀ ਆ।
ਹਾਂਜੀ ਮਸ਼ੀਨਰੀ ਵੀ ਕਾਫੀ ਆ ਗਈ ਨਾਲੇ, ਹਾਂਜੀ ਏ ਤੇ ਹੈ, ਨਾਲੇ ਹੁਣ ਥੋੜੇ ਅ ਥੋੜੇ ਜਿੱਦਾਂ, ਮਸ਼ੀਨੀ ਤੋ ਬਾਅਦ ਜਿਵੇਂ ਹੁਨ ਕੀ ਹੁੰਦਾ ਜੀ, ਅਪਣੇ ਜਿਵੇ ਸਾਡੇ ਖੇਤ ਹੋਣਗੇ ਅੱਪਾ ਜਾਦਾਤਰ ਸੋਚਣਗੇ ਵੀ ਚਲੋ ਜੇੜੇ ਮੁੰਡੇ ਮਾਂਡੇ ਹੁੰਦੇ ਨੇ, ਓ ਕੰਮ ਤੇ ਲਾ ਲਈਏ ਤੇ ਓਨਾਂ ਤੋਂ ਕੰਮ ਕਰਾ ਲਈਏ ਯਾ ਫਿਰ ਐਵੇ ਚੀਜਾ ਸੋਚਦੇ ਵੇ ਚਲੋ, ਸਾਨੂੰ ਥੋੜਾ ਕੰਮ ਘੱਟ ਕਰਨਾ ਪਏ ਤੇ ਅਗਲੇ
ਹੁਣ ਦੇਖੋ ਏਹੀ ਚੀਜ ਹੋ ਰਹੀ ਐ, ਜਿਵੇ ਹੁਣ ਦੇਖੋ ਲੋਕ ਮੱਕੀ ਤਿਆਰ ਕਰ ਰਹੇ ਨੇ ਚਾਰ ਪਾਣ ਦੇ ਲਈ, ਹੁਨ ਦੇਖੋ ਚਾਰ ਪਾਣ ਲਈ ਵੀ ਮਸ਼ੀਨ ਹੈਗੀ ਆ ਅਗਰ ਦੇ ਦੇਖਿਆ ਜਾਵੇ ਵੀ ਹਰ ਏੱਕ ਚੀਜ਼ ਦੇ ਵਿੱਚ ਦੇਖ ਅਲਗ ਅਲੱਗ ਮਸ਼ੀਨਰੀ ਆ, ਹੁਣ ਦੇਖੋ ਆਪਾਂ ਜਮੀਨਾਂ ਵਗੈਰਾ ਜਦੋ ਕਣਕ ਵਗੈਰਾ ਦੀ ਕਟਾਈ ਕਰਦੇ ਆ ਤਾ ਮਸ਼ੀਨਾਂ ਹੈਗੀਆਂ ਨੇ, ਵੀ ਦੇਖੋ ਅਲੱਗ ਲੱਗ ਮੀਸ਼ੀਨਾ ਨੇ, ਪੈਲਾਂ ਕੀ ਹੁੰਦਾ ਸੀ ਵੀ ਲੋਕ ਹੱਥਾਂ ਨਾਲ ਕੱਟਦੇ ਸੀਗੇ ਲੱਗ ਤਰਾਂ ਦੀ ਮਸ਼ੀਨ ਹੁੰਦੀ ਸੀ। ਪਰ ਹੁਣ ਦੇਖੋ ਹੱਥਾਂ ਨਾਲ ਕੱਟਣ ਦੀ ਵੀ ਜਰੂਰਤ ਨਹੀ ਹੈਗੀ ਕਿਸਾਨ ਨੂੰ। ਕਿ ਦੇਖੋ ਮਸ਼ੀਨ ਨਾਲ ਈ ਜੇ ਅੱਪਾਂ ਨੇ ਕਿੰਨੇ ਹੀ ਕਿੱਲੇ ਬੜਾਣੇ ਆ ਦੇਖੋ, ਅੱਪਾਂ, ਹਾਂਜੀ ਅਪ ਪਰ ਹੁਣ ਤਾਂ ਦੇਖੋ ਅੱਧੇ ਘੰਟੇ ਚ, ਦੇ ਵਿੱਚ ਮਸ਼ੀਨ ਇੱਕ ਕਿਲੇ ਨੂੰ ਕੱਟ ਲੈਂਦੀ ਆ ਅਗਰ ਅਪਣੀ ਕਟਾਈ ਕਰਾਣੀ ਹੋਵੇ ਕਣਕ ਦੀ, ਕਿਯੁਕੇ ਦੇਖੋ ਹੁਨ ਟਾਈਮ ਹੀ ਨੀ ਲੱਗਦਾ, ਮਸ਼ੀਨਰੀ ਆ ਐਵੇ ਦੀ ਹੋ ਗਈ, ਪੈਲਾਂ ਦੇਖੋ ਲੋਕ ਕਿੰਨੇ ਕਿੰਨੇ ਦਿਨ ਵਿਚਾਰੇ ਤੰਗ ਹੁੰਦੇ ਸੀਗੇ, ਏਹ ਹਾ ਕਿ ਪੈਲਾਂ ਦੀਆਂ ਜੇੜੀਆਂ ਜਮੀਨਾਂ ਸੀ ਲਗਾ ਲਓ ਯਾ ਕਣਕ ਹੁੰਦੀ ਸੀ ਯਾ ਝੋਨਾ ਵਗੈਰਾ ਤਾ ਓ ਚੋਂ ਵਧੀਆ ਬੱਚਤ ਹੁੰਦੀ ਸੀ। ਕਿਉਕਿ ਉੇ ਏਨੀਆਂ ਚੀਜਾ ਦੀ ਜਰੂਰਤ ਨੀ ਹੁੰਦਾ ਸੀ ਕਾਓਣ ਦੀ। ਪਰ ਹੁਣ ਦੇਖੋ ਅੱਜ-ਕੱਲ ਕਿੰਨੀਆ ਖਾਦ ਵਗੈਰਾ, ਰੇ ਵਗੈਰਾ ਪਾਏ ਜਾਂਦੇ ਨੇ ਸਪਰੇ ਕੀਤੇ ਜਾਂਦੇ ਨੇ ਜਮੀਨਾ ਤੇ ਪਰ ਵੀ ਦੇਖੋ ਓਨੇ ਵਧੀਆ ਤਰੀਕੇ ਨਾਲ ਹੀ ਹੂੰਦੀ ਏ। ਕਿ ਜਿੰਨਾ ਕਿਸਾਨ ਦੇਖੋ ਮੇਨਤ ਕਰਦਾ ਲੋਰ ਦੇਖੋ ਹਰ ਏੱਕ ਚੀਜ ਦੀ ਆ, ਹਨਾ ਵੀ ਹੁਨ ਤਾ ਓ ਪਤਾ ਨੀ ਕਿੰਨੇ ਕੰਪਿਊਟਰ, ਕੜਾਹਾ ਵਗੈਰਾ ਕਿੰਨੇ ਕਿੰਨੇ ਤਰਾਂ ਦੇ ਲਗਾ ਲੋ ਵੀ ਮਸ਼ੀਨਰੀ ਆ ਚੁੱਕੀ ਆ। ਵੀ ਅੱਜ-ਕੱਲ ਦੇ ਹਰ ਇਕ ਕਿਸਾਨ ਇਹ ਹੁੰਦਾ ਕਿ ਚਲੋ ਸਮੇਂ ਦੀ ਬੱਚਤ ਹੋ ਜਾਏਗੀ, ਕਿ ਆਪਾਂ ਕਰਵਾ ਦਿੰਦੇ ਹਾਂ ਮਸ਼ੀਨ ਆਲੇ।
ਹਾਂਜੀ, ਹਾਂਜੀ ਲੇਕਿਨ ਔਹ ਚੀਜ਼ ਦਾ ਫ਼ਰਕ ਬਾਅਦ ਚ ਪਤਾ ਲੱਗਦਾ ਕਿ ਵੀ ਬੰਦਾ ਆਪਣਾ ਏ ਹੱਥ ਨੀ ਕੰਮ ਕਰ ਰਿਹਾ ਤੇ ਅਹ ਔਹਨਾ ਹੀ ਸਰੀਰ ਨੂੰ ਫ਼ਰਕ ਪੈਂਦਾ ਚੀਜ਼ਾਂ ਦਾ ਏ ਇੱਕ ਦੋ ਵਾਰੀ ਚਲੋ ਕੋਈ ਗੱਲ ਨੀ ਲੇਕਿਨ ਲਗਾਤਾਰ ਹੀ ਆਜ ਕੰਮ ਹੁੰਦਾ ਹੈ ਐਵੇਂ ਦਾ, ਫੇਰ ਬੜਾ ਨੁਕਸਾਨ ਹੁੰਦਾ ਸਰੀਰ ਦਾ।
ਹੁਣ ਇਹ ਵੀ ਬੋਲਿਆ ਜਾਂਦਾ ਕਿ ਝੋਨਾ ਲਗਾਣ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਦੇਖੋ ਪਹਿਲਾਂ ਕਿਸਾਨਾਂ ਤੋਂ ਲਗਾ ਰੇ ਹਾ।
ਪਰ ਹੁਣ ਦੇਖੋ ਦੇਖਣ ਦੇ ਵੀਚ ਆੰਦਾ ਹੁਣ ਜਿਵੇਂ ਕਣਕ ਦੀ ਇਹ ਲਗਾ ਲਓ, ਕਿੰਨੀ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਕਣਕ ਤੇ ਲਗਾਣ ਦੀਆਂ ਵੀ।
ਹਾਂਜੀ, ਹਾਂਜੀ ਇਹ ਗੱਲ ਤੇ ਹੈਗੀ ਏ।
ਜੀ ਵੀ ਦੇਖੋ ਹਾਰ ਹੀ
ਬਾਕੀ, ਬਾਕੀ ਆਹੀ ਚੀਜ਼ ਦੇਖੋ ਹੁਣ ਜਿੱਦਾਂ ਖਾ ਖਾਣ ਪੀਣ ਦਾ ਵੀ ਆ ਆਪਣਾ ਜਿੱਦਾਂ ਦੇਖੋ ਮੰਨ ਲਓ ਫਾਸਟ- ਫੂਡ ਬੜਾ ਚਲਯਾ ਹੋਇਆ ਅੱਜ -ਕੱਲ੍ਹ ਤੇ ਫਾਸਟ- ਫੂਡ ਦਾ ਕੀ ਹਿਸਾਬ ਹੈ ਕਿ ਜਿੱਦਾਂ ਹੁਣ ਅ ਇੱਕ ਮੈਂ ਸਟੋਰੀ ਸੁਣੀ ਸੀ ਇਧਰ ਹਰਿਆਣੇ ਸਾਈਡ ਹੋਇਆ ਸੀ ਕੁਛ ਤੇ ਕੀ ਕਹਿੰਦੇ ਮੁੰ ਕਰਨ ਆਇਯਾ ਕਿਸੇ ਕੋਲ, ਜਿਵੇਂ ਫੜੀ ਵਾਲੇ ਫੜੀਆਂ ਵਾਲੇ ਹੁੰਦੇ ਨੇ ਤੇ ਔਹਦੇ ਕੋਲ ਕੰਮ ਕਰਨ ਆਇਆ ਤੇ ਕੀ ਕਹਿੰਦੇ ਔਹਨੇ ਔਥੇ ਰਹਿਣ ਲੱਗ ਗਿਆ ਔਹ ਬੰਦੇ ਕੋਲ ਤੇ ਔਹਨੇ ਹੌਲੀ- ਹੌਲੀ ਚਲੋ ਰੋਟੀ ਪਾਣੀ ਆਪਣਾ ਸਵੇਰੇ ਸ਼ਾਮ ਦਾ ਖਾਣਾ ਤੇ ਰਾਤ ਨੂੰ ਉਹਨੇ ਕੀ ਕਰਨਾ ਅਹ ਡੇਲੀ ਉਹਨੇ ਕੀ ਕਰਨਾ। ਚੌਮਿਨ -ਚੌਮਿਨ ਮੋਮੋਸ ਵਗੈਰਾ ਆਹ ਚੀਜ਼ਾਂ ਹੁੰਦੀ ਸੀ ਬਣੀ ਬੰਦੇ ਕੋਲ ਤੇ ਉਹਨੇ ਉਹ ਡੇਲੀ ਚੌਮਿਨ ਖਾਈ ਜਾਣੀ, ਚੌਮਿਨ ਖਾਈ ਜਾਣੀ ਦੋ ਚਾਰ ਦਿਨ ਖਾਧੀ, ਹਫ਼ਤਾ ਖਾਧੀ। ਦਸ ਪੰਦਰਾਂ ਦਿਨ ਵੀਹ ਦਿਨ ਨਿਕਲੇ ਐਵੇਂ ਮਹੀਨਾ ਨਿਕਲਿਆ। ਪਰ ਉਸ ਤੋਂ ਬਾਅਦ ਫਿਰ ਉਹ ਨਾ ਪੇਟ ਦਾ ਸ਼ੁਰੂ ਹੋ ਗਈ ਹੌਲੀ, ਹੌਲੀ ਫ਼ਿਰ ਉਹਨੇ ਜਦੋਂ ਚੈੱਕ ਕਰਇਆ ਡਾਕਟਰ ਡਾਕਟਰ ਕੋਲ ਜਾ ਕੇ ਤੇ ਉਹਦੇ ਪੇਟ ਚ ਨਾ ਉਹ ਨੀਰਾ ਮੈਦਾ ਮਤਲਬ ਚੌਮੀਨ ਹੀ ਨਿਕਲ ਲੀ ਨਿਰੀ ਉਹਦੇ ਢਿੱਡ ਚੋਂ, ਜਦੋਂ ਚੈੱਕ ਕੀਤਾ ਉਹਨਾਂ ਨੇ ਡਾਕਟਰਾਂ ਨੇ ਆਹ ਚੀਜ਼ ਹੋਈ ਸੀ ਬੰਦੇ ਨੂੰ
ਆਪਾਂ ਕਿਸੇ ਰੈਸਟੋਰੈਂਟ ਚ ਖਾਣ ਜਾਂਦੇ ਹਾਂ, ਤੇ ਕੁਛ ਕਿੰਨੇ ਮਸਾਲੇ ਵਗੈਰਾ ਪਾਏ ਹੁੰਦੇ ਨੇ। ਆਪਾਂ ਕੁਛ ਵੀ ਖਾਣ ਲਈ ਜਾ ਖਦੇ ਹਾਂ ਜਿਵੇਂ ਹੁਣ ਆਪਾਂ ਪਿੰਡਾਂ ਦੇ ਵਿੱਚ ਬਰਗਰ ਜਾਂ ਕੁੱਝ ਵੀ ਖਾਂਦੇ ਆਂ, ਉਹ ਵੀ ਇਕ ਸਿੰਪਲ ਤਰੀਕੇ ਨਾਲ ਹੁਣ ਪਰ ਜਦੋਂ ਆਪਾਂ ਕਿਸੇ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਸਪੈਸ਼ਲ ਉਹ ਤੇ ਦੇਖੋ ਉਹਨਾਂ ਦਾ ਬਣਾਉਣ ਦਾ ਤਰੀਕਾ ਵੀ ਅਲੱਗ ਹੁੰਦਾ, ਚਲੋ ਭਾਈ ਨਾਲ ਆਪਾਂ ਨੂੰ ਨੀ ਦੇਖੋ ਪਤਾ ਹੁੰਦਾ। ਪਰ ਦੇਖੋ ਉਹਨਾਂ ਦੇ ਰੇਟ ਵੀ ਅਲੱਗ ਹੋਣਗੇ।
ਸਾਹਮਣੇ ਸਾਫ਼ ਹੈ ਲੈ ਕੇ ਅੰਦਰ, ਅੰਦਰ ਪਤਾ ਕੀ ਚੀਜ਼ਾਂ ਕਿਵੇਂ ਕਰਦੇ ਆ।
ਹਾਂਜੀ, ਹਾਂਜੀ ਕਿਉਂਕਿ ਆਪਾਂ ਦੇਖੋ ਜਦੋਂ ਆਪਾਂ ਕਿਸੇ ਰੈਸਟੋਰੈਂਟ ਚ ਖਾਂਦੇ ਹਾਂ, ਤਾਂ ਸਿਰਫ ਆਪਣੇ ਕੋਲ ਤਾਂ ਲੈ ਕੇ ਆਉਣਾ ਬੰਦੇ ਨੇ ਥਾਲੀ, ਉਹ ਕਿਸ ਰੂਮ ਕੁਛ ਬਣਾ ਰਹੇ ਨੇ ਆਪਾਂ ਦੇਖੋ ਉੱਥੇ ਜਾਂਦੇ ਹੀ ਨੀ ਨਾ ਆਪਾਂ ਨੂੰ ਦੇਖੋ ਜਾਣ ਦਿੱਤਾ ਜਾਂਦਾ।
ਹਾਂ ਉਹ ਤਾਂ ਹੀ ਤੇ ਫੇਰ ਅਸੀਂ ਸਾਡੇ ਵੈਸੇ ਸਾਡੇ ਘਰ ਦੇ ਕਹਿੰਦੇ ਨੇ, ਕਿ ਆਪਣੇ ਹੱਥ ਦੀ ਚੀਜ਼ ਖਾਓ ਆਪਣੇ ਘਰ ਦੀ ਚੀਜ਼ ਚੀਜ਼ ਖਾਓ, ਏ ਬਾਹਰ ਤੋਂ ਮਤਲਬ ਨਾ ਖਾਓ ਕਈ ਵਾਰੀ ਕਈ ਵਾਰੀ ਦੋ ਦਿਨ ਤਿੰਨ ਦਿਨ ਪਤਾ ਨੀ ਹਫ਼ਤੇ ਦੀ ਸਬਜ਼ੀ ਏ ਸਬਜ਼ੀਆਂ ਮਤਲਬ
ਹਾਂਜੀ, ਹਾਂਜੀ ਹੁਣ ਸਬਜ਼ੀ ਵਗੈਰਾ ਇਹਦੀਆਂ ਲੰਗਾ ਲੋ। ਜਿਵੇਂ ਹੁਣ ਆਪਾਂ ਖੇਤੀਬਾੜੀ ਦੀ ਗੱਲ ਕਰ ਰਹੇ ਹਾਂ, ਅਗਰ ਆਪਣੇ ਖੇਤ ਨੇ ਤਾਂ ਆਪਾਂ ਉੱਥੇ ਜੀ ਉਗਾ ਸਕਦੇ ਹਾਂ ਕੋਈ ਵੀ, ਪਰ ਜਿਵੇਂ ਹੁਣ ਲਗਾ ਲੋਓ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਵੇਚਣ ਵਾਲੇ ਆਉਂਦੇ ਨੇ ਭਾਈ ਲਗਾ ਲੋ ਸਬਜ਼ੀਆਂ, ਤਾਂ ਉਹ ਦੇਖੋ ਵੀ ਮੰਡੀਆਂ ਚ ਇਕੱਠੀ ਲਿਆਂਦੇ ਨੇ ਦੋ-ਦੋ, ਤਿੰਨ -ਤਿੰਨ ਦਿਨ ਦੀ ਇੱਕ ਤਰ੍ਹਾਂ ਨਾਲ ਹੋਰ ਤਾਂ ਉਹ ਵੀ ਦੇਖੋ ਬਾਸੀ ਹੀ ਜਾਂਦੀ ਆ। ਪਰ ਉਹ ਦੇਖੋ ਪਤਾ ਨੀ ਹੁੰਦਾ ਅਗਲੇ ਕਿਸ ਤਰੀਕੇ ਨਾਲ ਰੱਖਦੇ ਨੇ, ਆਪਾਂ ਖਰੀਦ ਲੈਂਦੇ ਹਾਂ।
ਉਹੀ ਤੇ ਹੁਣ ਇਸ ਚੋ ਤੁਹਾਨੂੰ ਇੱਕ ਚੀਜ਼ ਹੋਰ ਧਿਆਨ ਆਏ, ਮੈਨੂੰ ਜਿੱਦਾਂ ਹੁਣ ਇੱਕ ਸਟੋਰੇਜ ਸੁਣਾ ਤੁਹਾਨੂੰ ਇੱਥੇ ਦੀ, ਇੱਕ ਬੰਦਾ ਇੱਕ ਦੁਕਾਨ ਹੁੰਦੀ ਸੀ, ਆਪਣੇ ਇੱਥੇ ਲੋਕਲ ਹੀ ਤੇ ਉਹਨਾਂ ਨੇ ਕੀ ਕੀਤਾ। ਜਿਵੇਂ ਅ ਮੋਮੋਜ਼ ਦੀ ਦੁ ਦੁਕਾਨ ਪਾ ਲਈ ਬੰਦਿਆਂ ਨੇ ਇੱਥੇ ਨਵੇਂ ਨਵੇਂ ਮੁੰਡੇ ਦੋ ਤਿੰਨ ਰੱਖੇ ਚਾਰ ਪੰਜ ਮੁੰਡੇ ਜਿਵੇਂ ਤੇ ਉੱਥੋਂ ਯੂਪੀ ਸਾਈਡ ਤੋਂ ਮੁੰਡੇ ਮਾਡੇ ਆਏ ਸੀ, ਤੇ ਆਪਣੇ ਹਿਮਾਚਲ ਚ ਇਧਰ ਤੇ ਉਹਨਾਂ ਨੇ ਕੀ ਕੀਤਾ ਦੁਕਾਨ ਪਾ ਲਈ ਤੇ ਥੋੜੇ ਟਾਈਮ ਤੇ ਉਹਨਾਂ ਨੇ ਚਲਾਈ, ਵਧੀਆ ਚਲਾਈ ਉਹ ਦੁਕਾਨ ਵੀ ਵਧੀਆ ਚੱਲ ਪਈ। ਡੇਢ ਦੋ ਸਾਲ ਤਿੰਨ ਸਾਲ ਹੋ ਗਏ ਦੁਕਾਨ ਪਾਈ, ਨੂੰ ਵਧੀਆ ਚੱਲ ਪਈ। ਫਿਰ ਉਹਨਾਂ ਦਾ ਕੰਮ ਵੀ ਵਧੀਆ ਚੱਲ ਪਿਆ। ਤੇ ਆਪਣੇ ਇੱਥੇ ਹ ਮਤਲਬ ਸੜਕ ਤੇ ਹੈਂਡ ਪੰਪ ਹੁੰਦਾ ਸੀ। ਤੇ ਉੱਥੇ ਨਾ ਇੱਕ ਛੋਟਾ ਜਿਹਾ ਮੁੰਡਾ ਹੁੰਦਾ ਸੀ। ਦੁਕਾਨ ਤੇ ਉਹ ਦੇ ਮੁੰਡੇ ਵੀ ਛੋਟੇ ਛੋਟੇ ਲੱਗ ਜਾਂਦੇ ਨੇ ਕੰਮ ਕਰਨ ਤੇ ਉਹ ਬਸ ਉਹ ਮੁੰਡਾ ਬਾਹਰ ਆਇਆ ਤੇ ਉਹਨੇ ਕੀ ਕੀਤਾ ਆਪਣਾ ਭਾਂਡਾ ਜਿਹੜਾ ਵੱਡਾ ਜਿਹਾ ਟੱਪ ਜਿਹਾ ਧੋਣ ਲੱਗ ਗਿਆ। ਤੇ ਉਹ ਲੋਕਾਂ ਨੇ ਨੋਟਿਸ ਕੀਤਾ। ਕਿ ਉਹਦੇ ਪੈਰਾਂ ਤੇ ਨਾ ਮੈਦਾ ਜਾਂ ਜੋ ਵੀ ਚੀਜ਼ ਆਟਾ ਕੁਛ ਵੀ ਲੱਗਿਆ ਹੋਇਆ ਸੀ। ਤੇ ਚਲੋ ਹੱਥਾਂ ਤੇ ਨੋਰਮਲ ਲੱਗਿਆ ਹੁੰਦਾ ਲੇਕਿ ਨ ਉਹ ਦੇਖ ਕੇ ਹੈਰਾਨ ਹੋਏ ਵੀ ਪੈਰਾਂ ਤੇ ਆਟਾ ਕੀ ਕਰ ਰਿਹਾ। ਇਹਦੇ ਮਤਲਬ ਫਿਰ ਪੁੱਛਿਆ ਉਹਨੂੰ ਮੁੰਡੇ ਨੂੰ ਛੋਟੇ ਨੂੰ ਆ ਕੀ ਕੰਮ ਹੈ ਬਈ ਕਹਿ ਦਾ ਹਮ ਤੋਂ ਐਸੇ ਹੀ ਪਾਓ ਸੇ ਪਾਓ ਨਾਲ ਆਪਾਂ ਏਦਾਂ ਗੁਣ ਦੱਸਣ ਲੱਗ ਗਿਆ ਆਪਣੀ ਸਟੋਰੀ ਵੀ ਏਦਾਂ ਏਦਾਂ ਹੁਣ ਉਹਨਾਂ ਨੂੰ ਕੀ ਪਤਾ ਸੀ। ਕਿ ਬਾਈ ਏ ਜਿੱਥੇ ਇਹ ਚੀਜ਼ ਦੱਸਣੀ ਹੁੰਦੀ ਕਿ ਨਹੀ ਉਹ ਦੱਸਿਆ ਉਹਨੇ ਤੇ ਬਸ ਲੋਕਾਂ ਨੇ ਗੱਲ ਫੜ ਲਈ ਤੇ। ਉਹ ਓਦੀ ਦੁਕਾਨ ਤੇ ਚਲੇ ਗਏ ਉਹਦੇ ਉਹ ਫਿਰ ਫਿਰ ਉਹ ਚੀਜ਼ ਹਾਂਜੀ ਉਹ ਫਿਰ ਅਹ ਸਭ ਨੂੰ ਪਤਾ ਲੱਗ ਗਿਆ। ਕਿ ਵੀ ਐਵੇਂ ਐਵੇਂ ਦਾ ਕੰਮ ਕਰਦੇ ਨੇ ਇਹ ਤੇ ਜੀ ਹੱਥਾਂ ਪੈਰਾਂ ਨਾਲ ਜਿਵੇਂ ਮਰਜ਼ੀ ਘੋਲ ਘੋਲ ਕੇ ਲੋਕਾਂ ਨੂੰ ਮੋਮੋਸ ਡ ਮੋਮੋਸ ਚੋਮਿਨ ਵਗੈਰਾ ਬਣਾਏ ਜਾਂਦੇ ਨੇ ਤੇ ਲੋਕੀ ਵੀ ਸਵਾਦ ਸਵਾਦ ਨਾਲ ਖਾਈ ਜਾਂਦੇ ਨੇ ਜਦੋਂ ਪਤਾ ਪਤਾ ਲੱਗਿਆ ਤੇ ਫਿਰ ਉਹ ਐਵੇਂ ਦਾ ਕੰਮ ਹੋਇਆ ਸੀ ਉਹਨਾਂ ਨੂੰ
ਹੁਣ ਦੇਖੋ ਲੋਕ ਸਾਨੂੰ ਪਤਾ ਹੀ ਨਹੀ ਸੀਗਾ ਲਗਾ ਲੋ ਨਹੀਂ ਪਤਾ ਲੱਗਦਾ ਤਾਂ ਲੋਕੀ ਖਾਂਦੇ ਰਹਿੰਦੇ। ਕਿਉਂਕਿ ਹਰ ਇੱਕ ਨੂੰ ਇਸ ਚੀਜ਼ ਦਾ ਨੀ ਪਤਾ ਹਰ ਇੱਕ ਦੁਕਾਨ ਤੇ ਆਪਾਂ ਦੇਖਦੇ ਹਾਂ, ਕਿ ਜਿਆਦਾਤਰ ਪਰ ਨਾ ਲੋਕ ਜਿਹੜੇ ਲੱਗੇ ਹੁੰਦੇ ਨੇ ਨਾ ਢਾਬਿਆਂ ਵਗੈਰਾ ਤੇ ਜਿਵੇਂ ਜਿਸ ਸਾਈਡ ਅਸੀਂ ੱੜਿਆ ਉੱਥੇ ਵੀ ਢਾਬੇ ਕਈ ਨੇ ਉਹਥੇ ਸਾਰੇ ਹੀ ਛੋਟੇ ਛੋਟੀ ਉਮਰ ਦੇ ਬੱਚੇ ਮੁੰਡੇ ਲ ਲਗੇ ਹੋਏ ਸੀਗੇ ਲਗਾ ਲੋ ਤੇ ਉਹ ਆਪਣੇ ਇੱਧਰ ਦੇ ਤਾਂ ਦੇਖੋ ਹੁਣ ਦੇ ਨੇ ਉਹ ਉੱਧਰ ਦੇ ਹੁੰਦੇ ਨੇ ਏਰੀਏ ਦੇ ਉਹਨਾਂ ਨੂੰ ਤਾਂ
ਹਾਂ ਕਿਉਂਕਿ ਇਹ ਹੈ ਕਿ ਲੇਬਰ ਉਹ ਉਹਨੂੰ ਵੀ ਤਾਂ ਲਾਇਆ ਹੁੰਦਾ ਕਿ ਆਪਣੇ ਲੋਕਲ ਵਾਲੇ ਕੰਮ ਕਰਕੇ ਰਾਜੀ ਨੀ ਆ ਲੇਬਰ ਰੋਂ ਪੈਸੇ ਜ਼ਿਆਦ ਮੰਗਣਗੇ ਉਹਨਾਂ ਦੇ ਆਏਂ ਹੁੰਦੇ ਬਾਹਰੋਂ ਉਹਨਾਂ ਨੂੰ ਕੰਮ ਉਹਨਾਂ ਦੀ ਕੰਮ ਨੂੰ ਲੋੜ ਹੁੰਦੀ ਹੈ ਤੇ ਉਹ ਫਿਰ ਸਸਤੇ
ਹਾਂਜੀ ਹਾਂਜੀ ਉਹ ਸ਼ਰਮ ਨਹੀ ਕਰਦੇ ਦੇਖੋ। ਆਪਣੇ ਲੋਕਲ ਵਾਲੇ ਕੀ ਹੁੰਦੇ ਨੇ। ਵੀ ਇਹੋ ਜਿਹਾ ਕੰਮ ਕਰਨ ਤੋਂ ਸ਼ਰਮ ਕਰਦੇ ਨੇ। ਲਗਾਲੋ ਕਰਦੇ ਨਹੀ
ਕਹਿੰਦੇ ਨੇ ਕਿ ਵੀ ਵਿਹਲੇ ਬਹਿ
ਹਾਂਜੀ ਹਾਂਜੀ ਪਰ ਉਹ ਦੇਖੋ ਦੂਸਰੀ ਕੰਟਰੀਆਂ ਦੇ ਵਿੱਚ ਜਾ ਕੇ ਫਿਰ ਵੀ ਉਹੀ ਕੰਮ ਕਰਨੇ ਪੈਂਦੇ ਨੇ। ਹੁਣ ਲਗਾ ਲਓ ਬਾਹਰਲੇ ਦੇਸ਼ ਲਗਾ ਲਓ ਕਈ ਗਏ ਹੁੰਦੇ ਨੇ ਦੇਖੋ ਜੇ ਕੋਈ ਕੰਮ ਕਰਨ ਤੋਂ ਆਪਾਂ ਇੱਥੇ ਸੰਗ ਕਰਦੇ ਹਾਂ। ਤਾਂ ਉੱਥੇ ਦੇਖੋ ਆਪਾਂ ਕਰਦੇ ਹਾਂ ਉਹ ਕੰਮ
ਹਾਂ ਬਾਹਰ ਜਾ ਕੇ ਤੇ ਬੰਦਾ ਉਹ ਚੀਜ਼ਾਂ ਨੂੰ ਬੜੇ ਤਰੀਕੇ ਨਾਲ ਤਰੀਕੇ ਨਾਲ ਕੰਮ ਕਰੇਗਾ ਵੀ ਆਹ ਕਰਨਾ ਹੀ ਪੈਣਾ
ਮਜਬੂਰੀ ਹੁੰਦੀ ਆ। ਵੀ ਅਗਰ ਇਹਨੂੰ ਪਤਾ ਕਿ ਆਪਾਂ ਪੈਸਾ ਲਾਇਆ ਫੇਰ ਉਹਨੂੰ ਕਰਨਾ ਹੀ ਪੈਂਦਾ ਕੰਮ
ਹਾਂਜੀ ਹਾਂਜੀ ਇਹ ਤੇ ਹੈ ਜੀ
ਇਹੀ ਜਿਹੜੇ ਆਪਣੇ ਇੱਥੇ ਢਾਬਿਆਂ ਤੇ ਆ ਕੇ ਲੱਗਦੇ ਨੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਤਨਖਾਹ ਮਿਲ ਰਹੀ ਹੈ। ਇਸ ਚੀਜ਼ ਦੀ ਉਹ
ਹਾਂ ਬਸ ਉਹ ਲੋਕਲ ਲੋਕਲ ਬੰਦੇ ਤੁਸੀਂ ਦੇਖੋ ਇੱਦਾਂ ਦਾ ਕੰਮ ਕਰਕੇ ਨੀ ਰਾਜੀ ਉਹਨਾਂ ਨੇ ਕਹਿਣਾ ਸਾਡੇ ਤੇ ਕੰਮ ਦਾ ਹੀ ਨੀ ਕੰਮ ਹੈਗਾ ਮਤਲਬ ਕਿ ਅਹ ਸਾਨੂੰ ਕੀ ਫਾਇਦਾ ਇਹ ਕੰਮ ਹੈਗਾ ਆਪਾਂ ਤੇ ਵਿਹਲੇ ਬਹਿਜਾਂਗੇ ਪਰ ਆਹ ਕੰਮ ਨੀ ਕਰਨਾ ਆਪਾਂ
ਹਾਂਜੀ ਹਾਂਜੀ ਆਪਾਂ ਦੇਖੋ ਦੇਖ ਕੇ ਕੰਮ ਕਰਦੇ ਹਾਂ ਕਿ ਜਿੱਥੇ ਚਲੋ ਆਪਾਂ ਨੂੰ ਰਿਸਪੈਕਟ ਹੋਵੇ ਜਿਸ ਕੰਮ ਦੇ ਵਿੱਚ ਕਿ ਆਪ ਆਪਾਂ ਨੇ ਉਸ ਤਰ੍ਹਾਂ ਦਾ ਕੰਮ ਕਰਨਾ ਨਹੀਂ ਤਾਂ ਦੇਖੋ ਹੁਣ ਪਿੰਡਾਂ ਵਾਲੇ ਵੀ ਕਈ ਝੋਨਾ ਲਗਾਉਦੇ ਨੇ ਦੇਖੋ ਹੁਣ ਪਿੰਡਾਂ ਚ ਜਿਵੇਂ ਲੋਕ ਹੁੰਦੇ ਨੇ ਲਗਾਲੋ ਜਿਨ੍ਹਾਂ ਨੂੰ ਜ਼ਰੂਰਤ ਆ ਲਗਾ ਲਓ ਜਿਹਨਾਂ ਦਾ ਕੰਮ ਉਹ ਵੀ ਲਗਾਂਦੇ ਹੀ ਨੇ ਦੇਖੋ ਹਰ ਇੱਕ ਦੇ ਖੇਤ ਦੇ ਵਿੱਚ ਜਾ ਜਾ ਕੇ ਹਾਂਜੀ ਹਾਂਜੀ ਉਹਨਾਂ ਨੂੰ ਵੀ ਦੇਖੋ ਲਗ ਗੇ ਠੀਕ ਹੈ ਸਰ ਧੰਨਵਾਦ
ਹਾਂਜੀ ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ